ਹੈਲੋ,
ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੋਰ ਸੁਣਾਓ ਕੀ ਹਾਲ ਹੈ?
ਹੈਲੋ, ਹਾਂਜੀ ਹੋਰ ਕੀ ਕਰਦੇ। ਬੈਠੋ- ਬੈਠੋ।
ਫੋਨ ਆ ਰਹੀ ਹੈ ਵਿੱਚ ਹਾਂਜੀ -ਹਾਂਜੀ।
ਹਾਂਜੀ, ਕੀ ਕਰਦੇ ਨੇ ਇ।
ਬਸ ਕੁਛ ਨੀ ਬੱਚਿਆਂ ਨੂੰ ਦਿੱਤਾ ਹੈ ਦੁੱਧ ਵਗੈਰਾ ਬਣਾ ਤੇ ਹੁਣ ਉਹ ਗਏ ਦੋਵੇਂ ਬਾਹਰ ਗਏ ਖੇਡਣ। ਤੇ ਅਸੀਂ ਦਸ- ਪੰਦਰਾਂ ਮਿੰਟ ਫਰੀ ਹਾਂ। ਤੇ ਫੇਰ ਕੱਪੜੇ ਕੁਪੜੇ ਤੈ ਲਾਣੇ, ਫੇਰ ਰਾਤ ਦੀ ਤਿਆਰੀ ਹੋ ਜਾਣੀ।
ਹਾਂਜੀ। ਹੋਰ ਸੁਣਾਓ, ਪੀਲੀ ਚਾ ਪਾਣੀ? ਪੀਲੀ ਚਾਹ ਪਾਣੀ।
ਹਾਂਜੀ, ਚਾਹ ਪਾਣੀ ਪੀ ਲੀ। ਤੁਸੀਂ
ਹੋਰ ਸੁਣਾਓ? ਹਾਂਜੀ -ਹਾਂਜੀ, ਪੀ ਲੀ ਬਸ ਮੈਂ ਵੀ ਸਬਜੀ ਦੀਏ। ਸਬਜੀ ਬਣਾਂਦੇ ਪੇਸੀ ਰਾਤ ਵਾਸਤੇ।
ਕੀ ਬਣਾ ਲਿਆ।
ਮਟਰ- ਮਸ਼ਰੂਮ।
ਅੱਛਾ-ਅੱਛਾ -ਅੱਛਾ।
ਹਾਂਜੀ।
ਤਰੀ ਵਾਲੀ।
ਨਹੀਂ -ਨਹੀਂ ਮਸਾਲੇ ਵਾਲੇ, ਲਿਬੜ ਵਾਲੇ।
ਅੱਛਾ- ਅੱਛਾ ਠੀਕ ਹੈ। ਅੱਛਾ, ਸਵਾਦ ਲੱਗਦੀ ਹੈ। ਬਸ ਦੁਪਹਿਰੇ ਬਣਾਏ ਸੀ ਰਾਜਮਾਂ- ਚਾਵਲ ਬਣਾਏ ਸੀ। ਥੋੜੇ ਜੈ ਪਏ ਦੇ। ਤੇ ਫੇਰ ਰਾਤੀ ਵੀ ਇਹੀ ਚੱਲ ਜਾਣਗੇ।
ਹਾਂਜੀ -ਹਾਂਜੀ ਠੀਕ ਏ ਹੋਰ ਕੀ।
ਹਾਂਜੀ, ਬੱਚਿਆਂ ਨੇ ਖੁਸ਼ ਹੋ ਕੇ ਖਾ ਲਿਆ ਸੀ।
ਹਾਂਜੀ -ਹਾਂਜੀ।
ਹੈ। ਉਹਨਾਂ ਦੇ ਫੇਵਰੇਟ ਹੀ ਨੇ ਰਾਜਮਾ- ਚਾਵਲ।
ਅੱਛਾ -ਅੱਛਾ ਹਾਂ, ਉਹ ਸਾਰਿਆਂ ਦੇ ਹੁੰਦੇ ਆ। ਹਾਂਜੀ, ਹੋਰ ਸੁਣਾਓ? ਦੁਪਹਿਰੇ ਮੈ ਆਲੂ ਵਾਲੀ, ਰੋਟੀਆਂ।
ਅੱਛਾ ਜੀ।
ਹਾਂਜੀ -ਹਾਂਜੀ।
ਨਾਲ ਲੱਸੀ ਦਾ ਗਲਾਸ ਯਾ ਦਹੀਂ।
ਨਹੀ -ਨਹੀਂ ਦਹੀਂ ਬਾਦ ਚ' ਨਿੰਬੂ ਪਾਣੀ ਦੀ ਦਾ ਥੋੜੀ ਦੇਰ ਬਾਦ।
ਹਾਂਜੀ- ਹਾਂਜੀ।
ਯਾਰ।
ਆਲੂ ਵੀ ਰੋਟੀ ਜ਼ਿਆਦਾ ਖਾਂਦੀ ਨੀ ਜਾਂਦੀ ਨੇ। ਠੀਕ ਹੈ ਜੀ ਹਾਂ। ਸਆਦ ਲੱਗੀ ਸਵਾਦ ਸਵਾਦ ਚ ਖਾਦੇ ਗਏ ਫੇਰ ਮੂੰਹੋ ਲੱਥਦੀ ਵੀ ਨੀ ਐ ਫੇਰ। ਨਾਲੇ ਹੁਣ ਗਰਮੀ ਵੀ ਐ ਨਾ। ਹੈਲੋ,